ਹੈਲੋ।
ਹੈਲੋ।
ਹੈਲੋ, ਆਰੀ ਆਵਾਜ਼।
ਹੈਲੋ, ਹਾਂਜੀ ਆਰੀ।
ਹਾਂ, ਸਤਿ ਸੀ ਅਕਾਲ ।
ਕੁ ਬਸ ਉਹ ਡੋਕਲਾ ਬਣਾਇਆ ਸੀ। ਬੱਚੇ ਲੋਕ ਕਹਿ ਰਹੇ ਖਾਣਾ ਹੈ, ਖਾ ਕੇ ਟਿਊਸ਼ਨ ਗਏ ਆ। ਹਾਂਜੀ ਤੁਹੀ ਹਾਰੇ ਤੇ ਬੈਠੇ।
ਅੱਛਾ- ਅੱਛਾ ਕਿਤਰ੍ਹਾਂ ਰੇਡੀਮਿੰਟ ਵਾਲਾ ਬਣਾਂਦੇ ਹੋ ਕਿ ਘਰੇ ਬਣਾਂਦੇ ਹੋ ਤੁਸੀਂ।
ਅੱਛਾ ਉਹ ਕਿਵੇਂ ਬਣਾਂਦੇ, ਰੇਡੀਮਿੰਟ ਵਾਲਾ ਤੇ ਵਧੀਆ- ਵਧੀਆ ਬਣਦਾ ਇਹ ਤਰ੍ਹਾਂ ਘਰੇ।
ਵਧੀਆ ਬਣਦਾ।
ਅੱਛਾ ਕਿਤਰ੍ਹਾਂ ਬਣਾਂਦੇ ਘਰੇ ਤੁਹੀ।
ਅਸੀਂ ਘਰੇ ਨਾ। ਤੁਹਾਡਾ ਕੀ ਕਹਿੰਦੇ ਬੇਸਨ, ਹਲਦੀ ਪਾਲੋ, ਨਮਕ ਥੋੜ੍ਹੀ ਜਿਹੀ ਈਨੋ। ਤੇ ਚੀਨੀ ਤੇ ਲੂਣ ਪਾ ਕੇ ਉਹਨੂੰ ਮਿਕਸ ਕਰਕੇ ਮੈਂ ਤੇ ਕੜਾਹੀ ਚੀ ਬਣਾ ਲੈਂਦੀ ਹਾਂ। ਕੜਾਹੀ ਚ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿਜਾ ਲੋ ਬੋਇਲ ਕਰਕੇ ਉਹਦੇ ਉੱਤੇ। ਉੱਤੇ ਪਲੇਟ ਰੱਖ ਕੇ। ਉਹਦੇ ਚ ਤੇਲ ਲਗਾ ਲੋ, ਤੇ ਉਹ ਜੇੜਾ ਬੈਟਰ, ਉਹਦੇ ਚ ਪਾ ਕੇ ਤੀਹ ਮਿੰਟ ਰੱਖਣਾ ਹੁੰਦਾ ਏ, ਉਦੇ ਬਾਦ ਜਦੋਂ ਪੰਜੀ ਤੀਹ ਮਿੰਟ ਇਨੂੰ ਰੱਖ ਰੱਖਣਾ ਪੈਂਦਾ, ਫੇ ਜੇ ਉਹਦੇ ਬਾਅਦ ਵੇਖੋ, ਬੈਬ ਚੰਗੀ ਤਰ੍ਹਾਂ ਬੈ ਬੇਕ ਹੋ ਜਾਂਦਾ ਐ।
ਹੂੰ।
ਉਹਦੇ ਬਾਅਦ ਬਸ ਉਹਦੇ ਅੰਦਰ, ਕੀ ਕਹਿੰਦੇ ਉਹਨੂੰ? ਸਰਸੋਂ ਮਿਰ ਜੀ ਹੋਰ ਤੁਹਾਡਾ, ਲਸ ਉਹ ਕੀ ਕਹਿੰਦੇ? ਕਰੀ-ਕਰੀ ਪੱਤਾ, ਹੋਰ ਚੀਨੀ ਪਾ ਦੋ ਜੇ ਰਮ ਲੂਣ ਪਾ ਕੇ ਨਾਰੀਅਲ ਨੂੰ ਕ੍ਰਸ਼ ਕਰ ਲੋ, ਕੱਚੇ ਨਾਰੀਅਲ ਨੂੰ, ਫਿਰ ਉਹ ਥੋੜੇ ਜਿਹੇ ਪਾਣੀ ਚ ਉਹਨੂੰ ਬੋਇਲ ਕਰਕੇ ਉਹਦੇ ਉੱਤੇ ਪਾ ਕੇ ਚੰਗੀ ਤਰ੍ਹਾਂ, ਪੀਸੀਸ ਕੱਟ ਕੇ ਦੇ ਦੋ ਸਾਰਿਆਂ ਨੂੰ।
ਅੱਛਾ, ਹਾਂ, ਵੈਸੇ ਕਿਉਂਕਿ ਮੈਂ ਨਾ ਰੇਡੀਮਿੰਟ ਕੀ ਬਣਾਇਆ ਘਰੇ ਕਦੀ ਉਸ ਤਰ੍ਹਾਂ? ਬਣਾਇਆ ਈ ਨੀ। ਮੈਂ ਕਿਹਾ ਪਤਾ ਨੀ ਘਰੇ ਕਿਤਰ੍ਹਾਂ ਬਣਦਾ? ਚੰਗਾ ਬਣਦਾ ਵੀ ਐ। ਕਿ ਨੀ? ਅੱਛਾ, ਹੂੰ। ਮੈਂ ਵੀ ਹੁਣੇ ਬਸ ਚਾਹ ਬਣਾ ਕੇ ਹਟੀ, ਚਾਹ ਦਾ ਟਾਈਮ ਹੋ ਗਿਆ ਸੀ।
ਕਿੰਨੀ ਖਾਈ ਐ? ਹਜੇ ਤੇ ਮੈਂ ਦੋ ਈ ਖਾਈ ਐ। ਡੋਕਲਾ ਖਾਈ ਆ।
ਅੱਛਾ-ਅੱਛਾ, ਲੋਕੀ ਪੀਂਣਗੇ, ਏਹ ਵੀਸ ਸਾਢੇ ਤਿੰਨ ਦੇ ਈ ਲੱਗੇ ਹੋਏ ਸੀ, ਚਾਹ ਬਣਾਓ, ਚਾਹ ਬਣਾਓ, ਮੈਂ ਕਿਹਾ ਚੱਲ ਫੇਰ ਉਹ ਨਿਆਣਿਆਂ ਨੇ ਟਿਊਸ਼ਨ ਜਾਣਾ ਹੀ ਸੀ, ਮੈਂ ਕਿਹਾ ਇੱਕ ਵਾਰੀ ਹੋ ਉੱਠ ਕੇ ਫਿਰ ਬਣਾਉਂਣੀ ਹਾਂ ਚਾਹ। ਤੇ ਉਹੀ ਫੇਰ ਮੈਂ ਕਿਹਾ ਚੱਲ, ਚਾਹ ਬਣਾ ਲੈਂਨੇ ਆ ਨਾਲੇ ਤੁਹਾਡੇ ਨਾਲ ਗੱਲ ਕਰ ਲੈਂਨੇ ਆਂ।
ਹਾਂਜੀ।
ਕੀ ਕਰ ਰਹੇ ਹੋ? ਕਰਕੇ ਤੁਸੀਂ। ਬੱਦਲ ਏਥੇ ਬਣਿਆ ਪਿਆ, ਲੇਕਿਨ ਮੀਂਹ ਮਾਂਹ ਵਰਨ ਈ ਨੀ ਦਿਆ, ਪਤਾ ਨੀ? ਕੀਆ ਹੂੰ। ਬੱਦਲ ਤੇ ਐ ਬਣਦਾ, ਪਤਾ ਨੀ ਕਿੰਨਾ ਕੁ ਮੀਂਹ ਆਉਣਾ ਹੁੰਦਾ ਜੇਵੇ।
ਹੂੰ-ਹੂੰ।
ਵਰਦਾ ਈ ਨੀ ਆ, ਇੱਧਰ ਉੱਧਰੇ ਈ ਨਿਕਲ ਜਾਂਦਾ, ਹਵਾ ਦੇ ਨਾਲ ਹੀ। ਕੱਡਦੇ, ਕਿਥੇ ਰੱਖਤਾ?
ਬਾਰਿਸ਼ ਹੋਈ ਸੀ, ਹੋ ਕੇ ਬੰਦ ਹੋ ਗਿਆ।
ਅੱਛਾ, ਅੱਛਾ, ਹੂੰ। ਏਧਰ ਪਤਾ ਨੀ ਕੀ ਬਿਮਾਰੀ ਐ। ਵਰਦਾ ਈ ਨੀ, ਪਾਪੀ ਲੋਕ ਜ਼ਿਆਦਾ ਰਹਿੰਦਾ ਹੋਏਗਾ ਏਥੇ। ਹਾਂ, ਵਰ੍ਹਦਾ ਈ ਨੀ, ਆਸੇ ਪਾਸੇ ਵਰ੍ਹ ਜਾਂਦਾ ਲੱਗਦਾ? ਹਾਂ। ਹਾਂ, ਤਾਹੀਓ ਤੇ ਹੈਗਾ, ਇੱਧਰ ਉਧਰ ਵਸ ਜਾਂਦਾ ਵਾ, ਇੱਥੇ ਵਰਨ, ਵਰਦਾ ਨੀ। ਹੂੰ, ਆਹ ਤੇ ਆ। ਹੋਰ?
ਮੈਂ ਨਿਆਣੇ ਗਏ ਟਿਊਸ਼ਨ ਤੁਹਾਡੇ?
ਹੰਜੀ ਗਏ ਨਾ, ਲੇ ਕੇ ਜਾਈ ਫਿਰ।
ਛੋਟੀ ਨਈ ਜਾਂਦੀ।
ਨਈ ਹਲੇ ਨੀ ਜਾਂਦੀ, ਕਦੇ ਕਦਾਰ ਚਲ ਜਾਂਦੀ, ਉਹਦਾ ਮਨ ਹੁੰਦਾ ਤੇ। ਕਰਕੇ, ਥਕ ਕੇ ਆ ਜਾਤੀ ਫੇਰ।
ਅੱਛਾ, ਹੂੰ, ਔਰ ਕਿਆ? ਹੋਰ, ਤੁਹਾਡੇ ਗੁਆਂਢੀਆਂ ਦਾ ਕੀ ਹਾਲ?
ਮੈਂ ਗੁਆਂਢੀਆਂ ਦਾ ਤੁਹਾਡਾ
ਓਦਾ ਹੀ ਹੈਗੇ।
ਹੂੰ, ਕੀ ਕਹਿ ਰਹੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ, ਸੱਦਣ ਵੀ ਨੀ ਆਣਾ ਉਹਨੂੰ ਘਰੇ।
ਕੀ ਕਹਿ ਰੇ?
ਕੀ ਕਹਿ ਰੇ?
ਮੈਂ ਕਿਹਾ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਡਈ, ਸ਼ਾਮੀ ਤੁਹਾਨੂੰ ਸੱਦਿਆ ਸੀ ਨਾ ਘਰੇ, ਕੀ ਕਹਿ ਰਹੀ ਸੀ ਫਿਰ। ਆਈ ਤੁਹਾਡੀ ਬਣਦੀ ਨਹੀਂ। ਤੁਹਾਨੂੰ ਸੱਦਣ ਡਈ ਸੀ ਨਾ, ਜਦੋਂ ਤੁਹਾਡੇ ਨਾਲ ਮੈਂ ਗੱਲ ਕਰਨ ਡਈ ਸ ਸ਼ਾਮੀ। ਹੈਲੋ, ਹੈਲੋ,
ਹਾਂਜੀ,
ਤੁਹਾਡਾ ਨੈਟਵਰਕ ਬੜੀ ਖਰਾਬ ਐ, ਹਾਂ ਹੁਣ -ਹੁਣ ਵਿਚ-ਵਿਚ ਆਵਾਜ਼ ਹੀ ਕੱਟ ਜਾਂਦੀ ਵਿਚੋਂ ਸਵਾਦ ਦੀ ਨਾ। ਮੈਂ ਕਿਹਾ ਵਿਚ -ਵਿਚ ਆਵਾਜ਼ ਹੀ ਨੀ ਆਉਂਦੀ, ਮੈਂ ਕਿਹਾ ਗੁਆਂਢੀਆਂ ਦਾ ਕੀ ਹਾਲ ਐ, ਕੱਲ ਮੈਂ ਗੱਲ ਕਰਨ ਡਈ। ਸੱਦਣ ਡਈ ਸੀ ਨਾ ਘਰੇ, ਕੀ ਕਹਿ ਰਹੀ ਸੀ।
ਹਾਂਜੀ, ਉਹੀ ਕੁਛ ਮੀਤ ਬਈ ਆਉਂਦੀ ਨੀ ਅੱਜ -ਕੱਲ ਕਿੱਥੇ ਰਹਿੰਦੀ ਐਂ, ਮੈਂ ਗੁਰਦੁਆਰੇ ਨੀ ਜਾਂਦੀ ਮੇਰੇ ਨਾਲ, ਮੈਂ ਕਿਹਾ ਚੱਲੂਗੀ। ਟਾਈਮ ਨੀ ਲੱਗਦਾ, ਜਾਣਾ ਸਾਨੂੰ ਬੜਾ
ਹਾਂ,
ੜਾ ਉਹਦੇ ਕੋਲ ਜਾ ਕੇ ਪੁੱਛ, ਮੈਂ- ਮੈਂ ਵੀ ਕਰਾਂ
ਹਾਂ,
ਕੋਈ ਗੱਲ ਨੀ, ਮੈਂ ਨੀ ਕਰ ਸਕਦੀ।
ਹੂੰ, ਜਦੋਂ ਕੋਈ ਨੀ ਮਿਲਦਾ ਹੋਣਾ ਗੱਲ ਕਰਨ ਨੂੰ ਲੱਗਦਾ, ਫਿਰ ਸੱਦ ਲੈਂਦੀ ਹੋਣੀ ਐ।
ਹੂੰ, ਅੱਜ- ਕੱਲ- ਅੱਜ- ਕੱਲ ਭਰਜਾਈ ਯਾਦ ਨੀ ਹੋ ਮੈਂ ਕਿਹਾ ਕੀ ਕਰਨਾ ਯਾਦ ਕਰਕੇ। ਦੂਰੀ ਰਹੋ ਮੈਂ ਕਿਹਾ ਠੀਕ ਆ, ਜਿਆਦਾ- ਜਿਆਦਾ ਨਾਲ ਜੋੜੋਗੇ ਗੇ ਤਾਂ ਗਿਫਟ ਫਿਰ ਗੰਦ ਈ ਪੈਣਾ ਵਾ।
ਹਾਂ ਉਹ ਤੇ ਸਹੀ ਆ, ਦੂਰੀ- ਦੂਰੀ ਠੀਕ ਐ। ਬਗਲ ਵਾਲਾ ਵੀ ਚੰਗਾ, ਲੰਬਾ ਕੰਮ ਕਰਾਈ ਜਾਂਦਾ ਲੱਗਦਾ। ਬਸ ਸੋਹਣਾ ਬਣਾ ਲਿਆ ਸਾਡੇ, ਹਾਂ।
ਕੱਲ ਉੱਥੇ ਸਾਢੇ ਛੇ ਸਟਾਰਟ ਹੋਇਆ ਪਇਆ।
ਅੱਛਾ, ਤੁਹਾਡੇ ਇੱਥੇ ਵੀ ਬਣਨ ਡਿਆ।
ਮਿਲਿਆ ਵਾ ਕੋਈ, ਕਿਸੇ ਨੇ ਵੇਚਿਆ ਤੇ ਉਹਨਾਂ ਨੇ ਲੈ ਕੇ।
ਹੂੰ। ਉਹੀ ਤੇ ਮੈਂ ਕਹਿੰਦੀ ਪਤਾ ਨੀ ਲੋਕੀ ਘਰ ਖਰੀਦ ਵੀ ਲੈਂਦੇ ਆ, ਉਹ ਤੋਂ ਬਾਅਦ ਕਿਸ ਤਰ੍ਹਾਂ ਪਤਾ ਨੀ ਬਣਾਈ ਵੀ ਜਾਂਦੇ ਆ ਇੰਨਾ। ਇੰਨਾ ਸਮਾਂ ਆਉਂਦਾ, ਕਿੱਥੋਂ ਲੋਕਾਂ ਕੋਲ ਪਤਾ ਨੀ।
ਹੂੰ।
ਖ਼ਰੀਦ ਵੀ ਲਓਗੇ ਫੇਰ ਪੂਰਾ ਉਹ ਨੂੰ ਰਿਨਿਊ ਪੂਰਾ ਚੰਗੀ ਤਰਾਂ ਬਣਾਂਉਂਦੇ, ਪੂਰਾ ਕਈ ਤਾਂ ਪੂਰਾ ਤੋੜ ਕਈ ਬਣਾਉਂਦੇ, ਕਈ ਉਸੇ ਨੂੰ ਚਾਲੂ ਹੋ ਜਾਂਦੇ।
ਕੰਮ ਕੁਮ ਜਦੋਂ ਰਹਿੰਦਾ, ਜੇ ਰਿਟਰਮੈਂਟ ਜਦੋਂ ਰਿਟੈਰ ਹੋ ਜਾਂਦਾ। ਜਾਂਦਾ ਇੱਥੋਂ ਤਾਂ।
ਹੂੰ ਉਹੀ ਨਾ ਉਹੀ ਤੇ ਮੈਂ ਕਿਹਾ, ਜਦੋਂ ਦਾ ਲਿਆ ਵਾ ਇਹਨੇ ਵੀ ਘਰ ਲੱਗਾ ਈ ਹੋਇਆ ਵਾ, ਫੇਰ ਕਦੇ ਵੌਲ ਫਲਿੰਗ ਕਰਵਾਉਣ ਡਿਆ । ਬੋਲ ਆਟ ਕਰਵਾਇਆ, ਹਾਂ। ਠੀਕ ਐ। ਹੈਲੋ
ਹੈਲੋ
ਹਾਂ ਕੀ ਕਹਿ ਰਹੇ ਸੀ।
ਮੈਂ ਕਿਹਾ ਕਾਸ਼ ਉਦੋਂ ਵਧੀਆ ਬਣਾਇਆ- ਬਣਾਇਆ। ਮਿਲ ਗਿਆ ਤੇ ਬਸ ਉਹਦੇ 'ਚ ਇਹ ਖਰਚਾ ਕਰੀ ਜਾਣ ਡਿਆ। ਉਹਨੇ ਸੋਚ ਲਿਆ ਹੋਣਾ ਬਣਾਉਣਾ ਤਾਂ ਤੁਸੀਂ ਬਣਾਓ।
ਹਾਂ ਉਹ ਤੇ ਹੈ।
ਕਈ ਜਗ੍ਹਾ ਵੇਖਿਆ ਪਤਾ ਨੀ ਪੂਰਾ ਹੀ ਲੱਗੇ ਹੀ ਰਹਿੰਦੇ ਕਿਸ ਤਰ੍ਹਾਂ ਜਗ੍ਹਾ- ਜਗ੍ਹਾ। ਬਣਾਈ ਜਾਂਦੇ ਘਰ ਹੋਰ ਵੀ ਹਾਂ ਹੋਰ ਵੀ ਤੇ ਲਾਗੇ ਸ਼ਾਗੇ ਬਣਨ ਡੇ ਆਏ ਇੱਕ ਸਟੋਰੀ ਨੂੰ ਡਬਲ ਕਰਨ ਡੇ ਡਬਲ ਨੂੰ ਟ੍ਰਿਪਲ ਕਰ ਦੇਣ ਡੇ ਆ।
ਹਾਂ ਆਪਾਂ ਆਏ ਚੱਲੀਆਂ ਨਾ ਫੇਰ
ਹੂੰ ਹਾਂ ਵਹੀ ਨਾ। ਸਾਡੇ ਇੱਥੇ ਤੇ ਅੱਜ ਬਾਂਦਰ ਹੂੰ ਸਾਡੇ ਇੱਥੇ ਅੱਜ ਬਾਂਦਰ ਵੀ ਆਏ ਹੋਏ। ਪਾਣੀ ਸਾਡੀ ਪਾਣੀ ਵਾਲੀ ਟੈਂਕੀ ਇੱਥੇ ਨਾ ਮਤਲਬ ਕੀ ਕਲੋਨੀ ਵੀ ਹੈਗੀ ਆ ਉਹਦੇ ਉੱਤੇ ਚੜ੍ਹ ਕੇ ਬੈੇਠੇ ਹੋਏ ਆ।
ਹੂੰ
ਹਾਂ ਪਹਿਲਾਂ ਬੜੇ ਆਉਂਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਬਹੁਤ ਘੱਟ ਗਏ ਬਾਂਦਰ ਆਉਣੇ। ਜਿੱਥੇ ਪਹਿਲਾਂ ਆਉਂਦੇ ਸੀ ਨਾ ਬਦਮਾਸ਼ੀ ਕਦੇ ਸਾਡੇ ਇੱਥੇ ਬਾਹਰੋਂ ਉਹ ਇੱਕ ਬਦਾਮ ਦਾ ਪੇੜ ਸੀ। ਔਰ ਸਾਹਮਣੇ ਆਵਲੇ ਦਾ ਤੇ ਬਸ ਉੱਥੋਂ ਦੀ ਇਧਰ ਛਾਲ ਮਾਰਦੇ ਰਹਿੰਦੇ ਉੱਧਰੋਂ ਆਂਦੇ। ਇੱਧਰ ਇੱਧਰੋਂ ਆਉਂਦੇ ਉੱਧਰ ਹਾਂ। ਹਾਂ ਮੀਣਾ ਵੀ ਨਹੀਂ। ਅੱਗੇ ਖਾਂਦੇ ਹੀ ਫਲ ਤੋੜ -ਤੋੜ ਕੇ ਬਦਾਮ ਖਾ ਖਾ ਕੇ ਥੱਲੇ ਸੁੱਟੀ ਜਾਣੇ। ਹੋਰ ਪਹਿਲਾਂ ਉਹਨਾਂ ਨੂੰ ਇਹ ਸੀ ਕਿ ਚੱਲ ਉੱਤੇ- ਉੱਤੇ ਪਾਰ ਹੋ ਜਾਂਦੇ ਸੀ ਹੁਣ ਲੰਘਣਾ ਹੋਵੇ। ਤੇ ਫਿਰ ਇਹਨਾਂ ਨੂੰ ਥੱਲੇ ਉੱਤਰ ਕੇ ਜਾਣਾ ਪੈਣਾ। ਨਹੀਂ ਤੇ ਅੱਗੇ ਉੱਤੋਂ ਦੇ ਉੱਤੇ ਗਾਚਾਂ ਤੇ ਚੜ੍ਹ ਪਾਰ ਹੋ ਜਾਂਦੀ ਸੀ।
ਹੂੰ।
ਹੂੰ ਕੁੱਤੇ ਵੀ ਆਉਂਦੇ ਸੀ ਨਾ ਕੁੱਤੇ ਵੀ ਆ ਜਾਂਦੇ ਬੜੀ ਜਦੋਂ ਆਉਂਦੇ ਸੀ ਬਾਂਦਰ ਕੁੱਤਿਆਂ ਨੇ ਵੀ ਚਾਲੂ ਹੋ ਜਾਣਾ ਫਿਰ
ਹੂੰ
ਹੂੰ-ਹੂੰ ਸਾਡੇ ਤੇ ਗਰਜੀ ਜਾਂਦਾ ਬੱਦਲ ਪਤਾ ਨੀ ਵਰਨਾ ਕਦੋਂ ਐਵੇਂ ਨਿਕਲ ਜਾਣਾ ਸੁੱਕਾ ਲੱਗਦਾ।
ਹੂੰ ਹੋ ਗੱਲ ਜੇ ਬਣਿਆ ਮੌਸਮ ਤਾਂ ਹੋਣਾ ਹੀ ਆ।
ਹਾਂ ਉਹੀ ਤਾਂ ਬਰਸਾਤਾਂ ਚਾਲੂ ਹੋ ਗਈਆਂ ਵਾ ਲੇਕਿਨ ਮੀਂਹ ਦਾ ਨਾਮ ਨਿਸ਼ਾਨ ਨੀ ਇੱਥੇ ਤੇ ਸਾਡੇ ਹੂੰ ਪਤਾ ਨੀ ਕਦੋਂ ਵਰਨਾ ਐ ਇਹਨਾਂ ਨੇ ਜਦੋਂ ਖਤਮ ਹੋਣ ਦਾ ਟੈਮ ਹੋਣਾ। ਹਾਂ ਗਰਮੀ ਹੋਈ ਤੇ ਬਹੁਤ ਹੋਈ ਪਈ। ਜੇ ਥੋੜ੍ਹਾ ਵਰਨਾ ਵੀ ਹੈ ਤੇ ਫਿਰ ਵਾਰਨਾ ਚਾਰਾ ਵਰੇ ਤੇ ਫੇਰ ਜਾਂ ਠੰਡਾ ਹੋਵੇ। ਥੋੜਾ ਬਹੁਤ ਵਰ ਕੇ ਹਟ ਗਿਆ ਤੇ ਫੇਰ ਤੇ ਹੋਰ ਗਰਮੀ ਕਰ ਜਣੀ ਇਨੇ ਪੜਾਸ ਹੋਰ ਮਾਰਨੀ। ਹੂੰ ਤੁਹਾਡੇ ਉੱਧਰ ਵੀ ਆਉਂਦੀਆਂ। ਕਚਰਾ ਵਾਲੀ ਗੱਡੀਆਂ
ਹਾਂਜੀ ਆਉਂਦੀਆ।
ਹਾਂ ਸਾਡੇ ਵੀ ਆਦੀ ਪਰ ਲੋਕਾਂ ਨੂੰ ਸਾਡੇ ਫੇਰ ਵੀ ਚੈਨ ਨੀ ਆ ਫੇਰ ਵੀ ਨਾਲੀਆਂ 'ਚ ਕਚਰਾ ਸੁੱਟੀ ਜਾਊ। ਨਾਲੀਆਂ 'ਚ ਸੁੱਟੀ ਜਾਓ ਜਿੱਥੇ ਜਗ੍ਹਾ ਮਿਲੇ। ਉੱਥੇ ਛੱਟੀ ਜਾਂਦੇ ਇਹਨ ਇਕੱਠਾ ਕਰਕੇ ਰੱਖ ਚਲੋ ਤੇ ਗੱਡੀ ਆਉਂਦੀ ਵਿੱਚ ਪਾਤਾ। ਰਹੀਂ, ਬਸ
ਨਹੀਂ, ਜਦੋਂ ਆਉਂਦੀ ਨੇ ਗੱਡੀਆਂ ਤੇ ਉਥੇ ਰੂਕਣਾ ਚਾਹੀਦਾ।
ਹਾਂ ਵਹੀ ਨਾ, ਜਦੋਂ ਫੈਸਿਲਿਟੀ ਮਿਲਦੀ ਹੈ ਤੇ ਤੁਹਾਨੂੰ ਯੂਜ ਕਰੋ।
ਲੋਕਾਂ-ਲੋਕਾਂ ਕਿ
ਪਾਈ ਨੀ ਰਹਿੰਦੀ। ਜਿ ਇਨਾ ਵੀ ਇਹ ਕੱਲ ਲੋਕਾਂ ਨੂੰ, ਹਟਦੇ ਹੀ ਨੀ ਹੈ। ਫੇਰ ਵੀ ਜਿੱਥੇ ਜਗ੍ਹਾ ਮਿਲੀ ਉੱਥੇ ਹੀ ਜ ਕਰਾ ਸੁੱਟਣਾ ਇਹਨਾਂ ਨੇ।
ਏਂਵੇ ਕਰਤੇ ਹੁਂ ਸਫ਼ਾਈ ਰੱਖਦੇ ਹੀ ਨੀ ਇਕਦਮ। ਨਾਲੀਆਂ ਚ, ਨਾਲੀਆਂ ਚ ਉਹ ਰੈਪਰ ਖਾ-ਖਾ ਕੇ ਸੁੱਟੇ ਜਾਣੇ ਚਿਪਸ ਤੇ ਸਬ ਤੇ ਬੋਤਲਾਂ ਸੁੱਟੀ ਜਾਣੀਆਂ। ਕੀ ਪਤਾ ਕੀ ਕਰਦੇ ਆ? ਸਾਡੇ ਤੋਂ ਪਿੱਛੋਂ ਵੀ ਆਉਂਦਾ ਪੂਰਾ ਅੱਗੇ ਤੱਕ।ਫੇਰ ਪਿੱਛੋਂ ਦੀ ਰ ਰੜ ਕੇ ਆਉਦੇ ਆ। ਅਈਂ ਤਾਂ ਨੀ ਸੇਟਦੇ, ਅਈਂ ਤਾਂ ਮਨਾ ਕਰਦੇ ਬੱਚਿਆਂ ਨੂੰ ਵੀ ਆਪਣੇ। ਹੂੰ, ਠੀਕ ਹੈ ਭੈਣ ਜੀ, ਮੈਂ ਤੁਹਾਨੂੰ ਗਉਂਦੀ ਆ ਥੋੜੀ ਦੇਰ ਚ ਸਤਿ ਸ਼੍ਰੀ ਅਕਾਲ।